ਹਾਂਜੀ
ਸਾਸਰੀ ਕਾਲ ਜੀ, ਹੋਰ ਕਿਵੇਂ ਔ?
ਠੀਕ ਆ ਬਸ ਵਧੀਆ ਤੁਸੀ ਸੁਣਾਓ?
ਵਧੀਆ-ਵਧੀਆ ਮੈਂ ਨਾ ਤੁਹਾਨੂੰ ਇੱਕ ਕੰਮ ਸੀਗਾ ਮੈਨੂੰ ਤੁਹਾਡੇ ਨਾਲ ਨਾ। ਫ੍ਰੀ ਸੀਗੇ? ਵੇਲੇ ਸੀਗੇ? ਥੋੜੇ ਜੈ, ਮੈ ਕੋਈ ਗੱਲ ਕਰਨੀ ਸੀਗੀ। ਮੈਂ ਕੈ ਰੀ ਸੀ ਤੇ ਬੱਚਆਂ ਨੂੰ ਨਾ ਮੈਂ ਟਯੂਸ਼ਨ ਰੱਖਣੀ ਸੀਗੀ ਤੇ, ਤੁਸੀਂ ਪੜ੍ਹਾਦੇ ਔ ਨਾ ਬੱਚਆਂ ਨੂੰ? ਸਕੂਲੇ ਈ ਪੜ੍ਹਾਦੇ ਔ, ਕੇ ਘਰੇ ਵੀ ਪੜ੍ਹਾਦੇ ਔ?
ਹਾ ਘਰ ਵੀ ਪੜ੍ਹਦੇ ਸਕੂਲ਼ ਵੀ ਪੜ੍ਹਦੇ
ਅੱਛ, ਅੱਛ ਕੇੜੀ ਕਲਾਸ ਤੱਕ ਪੜਾਦੇ ਔ ਤੁਸੀ?
ਮੈਂ ਦੇਖੋ ਕਲਾਸ ਟੀਚਰ ਤਾਂ ਫੋਰਥ ਦੀ ਆ ਬਾਕੀ ਸੱਤਵੀਂ ਅੱਠਵੀਂ ਨੂੰ ਪੰਜਾਬੀ ਪੜਾਂਉਦੀ ਆ।
ਅੱਛਾ ਸੱਤਵੀ ਅੱਠਵੀ ਨੂੰ ਪੰਜਾਬੀ ਪੜ੍ਹਾਂਦੇ ਉਹ, ਮਤਲਬ ਸਾਰੇ, ਸਾਰੇ ਪੜਾ ਲੈਂਦੇ ਹੋ ਨਾ। ਜਿੰਨੇ ਵੀ ਹੈਗੇ ਹੈਨਾ।
ਹਾਂਜੀ, ਹਾਂਜੀ
ਚਲੋ ਵਧੀਆ ਫਿਰ ਤਾਂ ਮੈਂ ਨਾ ਭੇਜਣਾ ਸੀ, ਕੁੜੀ ਮੁੰਡੇ ਦੋਨੋ ਨੂੰ ਭੇਜਣਾ ਸੀ ਕੁੜੀ ਮੇਰੀ ਚੌਥੀ 'ਚ ਹੈਗੀ ਤੇ ਮੁੰਡੇ ਮੇਰਾ ਸੱਤਵੀਂ 'ਚ ਐ।
ਅੱਛਾ, ਹਾਂ ਠੀਕ ਹੈ ਤੁਸੀਂ ਭੇਜ ਦੇਣਾ
ਤੇ ਕੀ ਕੁੱਛ ਲਉਗੇ
ਤੁਸੀਂ ਪਹਿਲਾਂ ਪਿੱਛੇ ਰੱਖੀ ਹੋਣੀ ਉੱਧਰ ਕੀ ਦਿੰਦੇ ਸੀ ਉਹੀ ਦੇ ਦੇਣੇ।
ਦੇਖੋ ਮੈਂ ਤੇ ਦੋਨਾਂ ਦੇ ਦਿੰਦੀ ਸੀ ਪੰਦਰਾਂ ਸੌ।
ਦੋਨਾਂ ਦੇ ਪੰਦਰਾਂ ਸੌ, ਕੋਈ ਨਾ ਤੁਸੀਂ ਪੰਦਰਾਂ ਸੌ ਹੀ ਦੇ ਦੇਣਾ
ਹਾਂ ਤੇ ਘੱਟ ਨੀ ਕਰੋਗੇ ਤੁਸੀਂ। ਤੁਸੀਂ ਤੇ ਆਪਣੇ ਬੰਦੇ ਹੋ। ਉੱਥੇ ਤਾਂ ਹੀ ਹਟਾਈ ਉਹ ਜ਼ਿਆਦਾ ਲੈਂਦੀ ਸੀ।
ਉੱਧਰੋਂ ਹਟਾਈ ਸੀ ਤਾਂ ਹੀ ਤਾਂ ਮੈਂ ਤੁਹਾਨੂੰ ਕਿਹਾ ਜਿਹਨਾਂ ਦਿੰਦੇ ਹੋ ਨਾ ਹੁਣ ਤੁਸੀਂ ਕਿਧਰੇ ਜਾਓ ਤਾਂ ਵੱਧ ਕੇ ਦੋਗੇ ਨਾ ਮੈਂ ਤਾਂ ਕਿਹਾ ਉਹੀ ਦੇ ਰਹੇ ਤੁਸੀਂ
ਅੱਛਾ, ਵੈਸੇ ਤੁਸੀਂ ਕਿੰਨੇ ਕੁ ਲੈਂਦੇ ਹੋ, ਤੁਹਾਡਾ ਕੀ ਹੈਗਾ ਤੁਹਾਡਾ ਕੀ ਹੈਗਾ ਤੁਸੀਂ ਕਿੰਨੇ ਲੈਂਦੇ ਹੋ
ਮੈ ਤੇ ਬਸ, ਛੇਵੀਂ ਕਲਾਸ ਦੇ ਤਾਂ ਹਜ਼ਾਰ ਰੁਪਏ ਵੀ ਬਣਦਾ ਤੁਹਾਡਾ। ਤੁਹਾਡਾ ਮੁੰਡਾ ਤਾਂ ਸੱਤਵੀਂ 'ਚ ਪੜ੍ਹਦਾ ਹੈ ਤੇ ਮੈਂ ਤਾਂ ਤੁਹਾਨੂੰ ਦੋਨਾਂ ਦਾ ਹੀ ਪੰਦਰਾਂ ਸੌ ਦੱਸਿਆ
ਹਾਂਜੀ, ਹਾਂਜੀ
ਕੋਈ ਨਾ ਤੁਸੀਂ ਭੇਜ ਦੇਣਾ।
ਹਾਂ- ਹਾਂ, ਹਾਂਜੀ- ਹਾਂਜੀ ਠੀਕ ਹੈ- ਠੀਕ ਹੈ। ਤੇ ਓਹ ਮੈਂ ਕਹਿ ਰਹੀ ਸੀ, ਜਿਹੜਾ ਮੁੰਡਾ ਹੈ ਨਾ ਮੇਰਾ। ਉਹ ਥੋੜਾ, ਕਮਜ਼ੋਰ ਜਿਹਾ ਏ ਪੜ੍ਹਾਈ 'ਚ, ਤੇ ਉਹਦੇ ਉੱਤੇ ਤੁਹਾਨੂੰ ਜ਼ਿਆਦਾ ਕੰਮ ਕਰਨਾ ਪਏਗਾ
ਉਸ ਜ਼ਿਆਦਾ ਮਿਹਨਤ ਕਰਨੀ ਹੈ, ਕੋਈ।
ਕੁੜੀ ਤੇ ਦੇਖੋ, ਕੁੜੀ ਤੇ ਦੇਖੋ ਮੇਰੀ ਕਰ ਲੈਂਦੀ ਹੈ ਏ, ਜਿਹੜਾ ਮੇਰਾ ਮੁੰਡਾ ਹੈ ਉਹਦੇ ਤੇ ਜ਼ਿਆਦਾ ਕੰਮ ਕਰਨਾ ਪਏਗਾ ਉਹ ਜ਼ਿਆਦਾ ਕੰਮ ਕਰਾਂਦਾ ਹੈ ਮਤਲਬ।
ਹਾਂ ਨਹੀਂ ਕੋਈ ਨਾ ਦੇ ਦੇਂਗੇ ਅਸੀਂ ਵੀ ਕਰ ਦਵਾਂਗੇ ਧਿਆਨ ਕਰ ਦਾਂਗੇ ਅਸੀ ਤੇ ਵੀ ਧਿਆਨ ਦੇਵਾਂਗੇ। ਮੁੰਡੇ ਤੇ ਵੀ ਦੇਵਾਂਗੇ ਧਿਆਨ ਉਹਨੂੰ ਵੀ
ਹਾਂਜੀ- ਹਾਂਜੀ, ਹਾਂਜੀ- ਹਾਂਜੀ ਮੈਂ।
ਕੋਈ ਨਾ ਤੁਸੀਂ ਭੇਜ ਦੇਣਾ ਪਰਸੋਂ ਸੋਮਵਾਰ ਤੋਂ ਭੇਜ ਦੋ।
ਹਾਂਜੀ, ਹਾਂਜੀ ਕੋਈ ਨੀ, ਪਰਸੋਂ ਭੇਜ ਦੇਣੀ
ਹਾਂ ਸ਼ਾਮੀ ਭੇਜ ਦੇਣਾ ਤੁਸੀਂ ਪਰਸੋਂ ਹੋਰ ਤੁਹਾਨੂੰ ਦੱਸਿਆ ਈ ਹਾਂ।
ਹਾਂਜੀ
ਹੋਰ ਕੀ ਕਰ ਰਹੇ ਸੀ
ਬਸ ਕੁਛ ਨੀ ਮੈਂਨੂੰ ਤੇ ਬੜੀ ਟੈਨਸ਼ਨ ਹੋਈ ਪਈ ਸੀ ਬੱਚਿਆਂ ਦੀ, ਮੈਂ ਕਿਹਾ ਘਰੇ ਤੇ ਪੜ੍ਹਦੇ ਨੀ ਹੈ ਤੇ ਮੈਂ ਕੀ ਕਰਾਂ ਇਹਨਾਂ ਦਾ, ਮੰਨਦੇ ਤੇ ਹੈ ਨੀ। ਸਾਰਾ ਦਿਨ ਛੁੱਟੀਆਂ, ਸਾਰੀਆਂ ਇਹਨਾਂ ਦੇ ਐਵੇਂ ਲੰਘਾਤੀਆਂ, ਨਾ ਪੜ੍ਹਾਈ ਕੀਤੀ ਨਾ ਕੁੱਝ ਕੀਤੀ, ਮੈਂ ਕਿਹਾ ਹੁਣ ਤੁਸੀਂ ਸਕੂਲ ਜਾਣਾ ਤੇ ਬੜੀ ਟੈਨਸ਼ਨ ਹੋ ਰਹੀ ਹੈ ਕਿ ਦੇਖੋ, ਜੇ ਬੱਚੇ ਸਾਰੀ ਸਾਰਾ ਸਾਲ ਅਸੀਂ ਫੀਸਾਂ ਭਰਦੇ ਹਾਂ ਠੀਕ ਹੈ। ਜੇ ਬੱਚੇ ਪੜਨ ਵੀ ਨਾ, ਤੇ ਫੇਰ ਕੀ ਹੋਏਗਾ।
ਹਾਂ ਪੂਰੇ ਸਾਲ ਬੰਦਾ ਮਿਹਨਤ ਕਰਕੇ ਬੱਚਿਆਂ ਦੀ ਫੀਸਾਂ ਭਰਦਾ ਜੇ ਬੱਚਿਆਂ ਦਾ ਪੜ੍ਹਨ ਨਾ, ਫਿਰ ਕੀ ਫਾਇਦਾ, ਇਹ ਤੇ ਹੈ ਆ ਛੁੱਟੀਆਂ 'ਚ ਬੱਚਾ ਜੈਵੀਂ ਨੀ ਪੜਦੇ ਘਰ, ਹੁਣ ਸਕੂਲ ਖੁੱਲਣਗੇ ਤਾਂ ਫੇਰ ਜਾਣਗੇ ਤਾਂ।
ਹਾਂਜੀ
ਨਾ ਸੁਰੂ ਹੋਏਗਾ ਉਹਨਾਂ ਨੂੰ
ਹੂੰ-ਹੂੰ, ਹੋਰ। ਫੇਰ ਮੈਂ ਤਾਂ ਹੀ ਮੈਨੂੰ ਟੈਂਸ਼ਨ ਹੋ ਰਹੀ ਸੀ।
ਚਲੋ ਕੋਈ ਨੀ, ਤੁਸੀਂ ਟੈਂਸ਼ਨ ਨਾ ਲਓ ਤੁਸੀਂ ਸੋਮਵਾਰ ਤੋਂ ਭੇਜ ਦੇਣਾ। ਨਾ ਟੈਸ਼ਨਡ ਕੋਰੀ ਗੱਲ ਨਹੀਂ ਹੈ ਹਾਂ ਕੋਈ ਨਾ ਮੈਂ ਮੁੰਡੇ ਤੇ ਵੀ ਧਿਆਨ ਦੇਵਾਂਗੀ
ਭੇਜਦਾਂਗੀ ਮੁੰਡਾ ਕੁੜੀ, ਦੋਨਾ ਨੂੰ ਭੇਜਦਾਂਗੀ
ਹਾਂਜੀ-ਹਾਂਜੀ, ਕੋਈ ਨਾ ਅਸੀਂ ਮੁੰਡੇ ਤੇ ਵੀ ਪੂਰਾ ਧਿਆਨ ਦਵਾਂਗੇ।
ਉਹ ਵੀ ਉਹ ਵੀ ਅੱਛਾ ਪੜ੍ਹੇ ਆ
ਹਾਂ ਬਿਲਕੁਲ -ਬਿਲਕੁਲ, ਦੇਖੋ ਤੁਹਾਡੇ ਭਰੋਸੇ ਭੇਜ ਰਹੀ ਹਾਂ ਮੈਂ ਤੁਹਾਨੂੰ ਜਾਣਦੀ ਹਾਂ ਤਾਂ
ਹਾਂ ਹਾਂ ਹਾਂ ਨਹੀਂ ਕੋਈ ਨੀ ਤੁਸੀਂ ਮੇਰੇ ਭਰੋਸੇ ਭੇਜ ਦਓ ਅਸੀਂ ਵੀ ਤੁਹਾਡਾ ਭਰੋਸਾ ਪੂਰਾ ਰੱਖਾਂਗੇ ਕੋਈ ਉਹ ਨੀ ਹੈ, ਤੁਹਾਡਾ ਭਰੋਸਾ ਟੁੱਟਣ ਲਦਾਂਗੇ
ਹਾਂਜੀ, ਬਸ ਤੁਸੀਂ ਉਸ ਹਿਸਾਬ ਨਾਲ ਕੰਮ ਕਰਨਾ ਸਾਰਾ, ਠੀਕ ਹੈ ਨਾ ਆਪਣੇ ਬੱਚੇ ਸਮਝ ਕੇ ਕਰਨਾ।
ਹਾਂ, ਹਾਂ ਆਪਣੇ ਹੀ ਬੱਚੇ ਹੈ, ਸਮਝਣਾ ਕੀ, ਆਪਣੇ ਹੀ ਹੈ, ਹਮ
ਹੋਰ, ਬਸ ਫਿਰ ਬਾਕੀ ਹੋਰ ਵੀ ਬੱਚੇ ਆਂਦੇ ਹੋਣੇ। ਗਲੀ ਗਵਆਂਢੀ ਦੇ ਹੈ, ਸਾਡੇ ਗਵਆਂਢੀਆਂ ਦੇ ਵੀ ਬੱਚੇ ਤਾਡੇ ਕੋਲ ਹੀ ਆਉਂਦੇ ਨੇ।
ਸੋ ਈ ਆਂਦੀ ਤੁਹਾਡੇ ਉੱਧਰੋਂ ਉਹੀ ਦੱਸਦੇ ਪਏ ਸੀ ਨਾ, ਤੁਹਾਡੇ ਵਾਸਤੇ। ਉਹਨਾਂ ਨੇ ਦੱਸੇ ਹਾਂ, ਆਉਂਦੇ ਆ ਬੱਚੇ, ਆਂਢ ਗੁਆਂਢ ਦੇ ਵੀ ਆਉਂਦੇ ਆ
ਹਾਂ-ਹਾਂ ਉਹ ਮੈਨੂੰ ਦੱਸ ਰਹੀ ਸੀ ਉਹ ਨਾ ਭਰਜਾਈ ਸਾਡੀ ਕਹਿੰਦੀ ਉਹ ਗੁਆਂਢੀਆਂ ਦੇ ਬੱਚੇ ਵੀ ਇਹਨਾਂ ਕੋਲ ਹੀ ਜਾਂਦੇ ਨੇ। ਮੈਂ ਕਿਹਾ ਅੱਛਾ, ਮੈਂ ਕਿਹਾ ਚਲੋ ਮੈਂ ਗੱਲ ਕਰਦੀ ਹਾਂ ਫਿਰ ਇਹਨਾਂ ਨਾਲ
ਹਾਂ, ਨਹੀਂ ਤੁਸੀਂ ਪੁੱਛ ਲੈਣਾ ਆਪਣੇ ਗੁਆਂਢੀਆਂ ਦੇ ਬੱਚੇ ਤੋਂ ਵੀ ਪੁੱਛ ਲੈਣਾ ਕਿਸ ਤਰ੍ਹਾਂ ਪੜਾਉਂਦੀ ਆ ਮੈਡਮ
ਨਹੀਂ- ਨਹੀਂ ਉਹਨਾਂ ਨੇ ਉਹਨਾਂ ਨੇ ਤੁ ਤਾਰੀਫ਼ ਕੀਤੀ ਹੈ। ਤਾਂਹੀ ਤੁਹਾਡੇ ਕੋਲ ਭੇਜ ਰਹੀ ਆ, ਮੈਂ ਬੱਚਿਆਂ ਨੂੰ। ਬਾਕੀ ਤਾਂ ਇੱਕ ਨਾ ਐ ਥੋੜਾ ਮੈਥ ਚ ਕਮਜ਼ੋਰ ਹੈ ਬਹੁਤ ਨਾ। ਮੈਥ ਚ- 'ਚ ਨਾ ਬੜਾ ਕਮਜ਼ੋਰ ਹੈ ਤੇ ਤੁਸੀਂ ਨਾ ਇਹਦਾ ਮੈਥ ਤੇ ਕਾਫ਼ੀ ਜ਼ੋਰ ਪਾਉਣਾ
ਅੱਛਾ ਮੈਂ।
ਹਾਂ ਮੈਥ 'ਚ ਕਾਫੀ ਕਮਜ਼ੋਰ ਹੈ
ਕੋਈ ਨੀ ਮੈਂ, ਦੇਖਾਂਗੀ ਮੈ। ਇਹ ਵੀ ਕਰਾਂਗੇ।
ਹਾਂ ਤੇ ਕੁੜੀ- ਕੁੜੀ ਇੰਗਲਿਸ਼ ਵਗੈਰਾ ਤੇ ਠੀਕ ਹੈ ਐਦੀ ਅੰਗਰੇਜ਼ੀ ਅ- ਹਿੰਦੀ-ਹੁੰਦੀ ਤੇ ਸਹੀ ਪੜ੍ਹਦਾ, ਪਰ ਇਹੀ ਹੈ ਨਾ ਕਿ ਫਿਰ ਮੈਥ 'ਚ ਕਮਜ਼ੋਰ ਹੋਏ ਬੱਚਾ ਤੇ ਫੇਰ ਕਮਜ਼ੋਰ ਹੀ ਕੋਈ ਰਹਿ ਜੇ ਤਾਂ ਫਿਰ ਇੱਕ ਸਬਜੈਕਟ, ਇੱਕ ਉਹੀ ਹੈ ਨਾ ਇੱਕ ਵੀ ਉਹਦੇ ਚਲ ਹੋ ਜਾਏਗਾ ਤੇ, ਹੈਨਾ ਹਾਂ ਕਰਕੇ, ਕੁੜੀ ਮੇਰੀ ਥੋੜ੍ਹੀ ਹੈਗੀ ਅੰਗਰੇਜ਼ੀ 'ਚ, ਉਹਨੂੰ ਮੈਂ ਤੁਹਾਨੂੰ ਥੋੜਾ ਅੰਗਰੇਜ਼ੀ ਦੇ ਜ਼ੋਰ ਪਾਉਣਾ ਪਏਗਾ।
ਕੋਈ ਗਲ ਨਹੀ ਜੀ, ਐ ਮੁੰਡਾ ਮੈਥ ਕੋਈ ਨ
ਹਾਂ, ਹਾਂ ਕੁੜੀ ਅੰਗਰੇਜ਼ੀ 'ਚ ਥੋੜ੍ਹੀ ਕਮਜ਼ੋਰ ਏ
ਤੇ
ਹਾਂਜੀ, ਹਾਂ ਤੇ ਤੁਸੀਂ ਦੋਨੋ ਬੱਚਿਆਂ ਦਾ ਤੁਸੀਂ ਤੁਸੀਂ ਟੋਪ ਲਿਆਣਾ ਉਹਨਾਂ ਨੂੰ ਨੰਬਰ ਵਧੀਆ ਲਿਆਣੇ ਤੁਹਾਨੂੰ। ਭਾਈ ਤੁਹਾਡੇ ਕੋਲ ਟਿਊਸ਼ਨ ਰੱਖੀ ਆ ਮੈਂ ਤੁਹਾਡੀ ਬੜੀ ਤਾਰੀਫ਼ ਸੁਣੀ ਹੈ
ਹਾਂ, ਨਹੀਂ ਹੁਣ ਸਤੰਬਰ ਵਿੱਚ ਹੋਣਗੇ ਨਾ ਪੇਪਰ, ਕੋਈ ਨਾ ਤੁਸੀਂ ਦੇਖਣਾ ਰਿਸਪੋਂਸ। ਅੱਛਾ ਹੈਗਾ, ਅੱਛੇ ਨੰਬਰ ਲੈ ਕੇ ਪਾਸ ਹੋਣੇਗੇ ਤੁਹਾਡੇ ਬੱਚੇ।
ਹਾਂਜੀ-ਹਾਂਜੀ, ਬਾਕੀ ਹੁਣ ਇਹਨਾਂ ਦੇ ਨਾ ਮੇਰੇ ਖਿਆਲ ਉਹ ਜਿਹੜੇ ਹਫਤੇ ਦੇ ਟੈਸਟ ਜੇ ਹੁੰਦੇ ਨੇ ਉਹ ਵੀ ਸ਼ੁਰੂ ਹੋਣ ਵਾਲੇ ਨੇ ਹੈਨਾ, ਤੇ ਉਹ ਵੀ ਵੇਖ ਲੈਣਾ। ਮੈਂ ਤੁਹਾਨੂੰ ਨਾ ਇਹਨਾਂ ਦਾ ਜਿਹੜਾ ਕੰਮ ਐ, ਸਾਰਾ ਤੁਹਾਨੂੰ ਵਟਸਐਪ ਤੇ ਭੇਜ ਦਿੰਨੀ ਆ। ਤੇ, ਕਹਿੰਦੇ ਉਹ ਤੇ ਮੈਂ ਸੋਮਵਾਰ ਤੋਂ ਭੇਜ ਦਾਂਗੀ ਬੱਚਿਆਂ ਨੂੰ ਨਾ।
ਹਾਂ-ਹਾਂ, ਤੁਸੀਂ ਸਾਰਾ ਕੰਮ ਮੈਨੂੰ ਭੇਜ ਦੇਣਾ ਤੇ, ਸੋਮਵਾਰ ਤੋਂ ਇਹਨਾਂ ਨੂੰ ਭੇਜ ਦੇਣਾ ਕੋਈ ਉਹ ਨੀ ਐ।
ਹਾਂ।
ਤੇ ਪੂਰੇ ਦਿਲ ਲਗਾ ਕੇ ਪੜਾਵਾਂਗੇ। ਹਾਂਜੀ-ਹਾਂਜੀ, ਮੰਮੀ ਜੀ ਠੀਕ ਨੇ।
ਮੈਨੂ ਤੇ ਬੜੀ ਟੈਂਨਸ਼ਨ ਹੋਈ ਪਈ ਸੀ, ਮੈਂ ਕਿਹਾ ਬੱਚਿਆਂ ਦਾ ਪਤਾ ਨੀ ਕੀ, ਕਿਵੇਂ ਹੋਏਗਾ ਸਾਰਾ ਕੁਛ। ਤੇ, ਤਾਂ ਕਰਕੇ ਮੈਂ ਕਿਹਾ ਤੁਹਾਡੇ ਕੋਲ ਹੀ ਰੱਖਦੀ ਆ ਟਿਊਸ਼ਨ।
ਹਾਂ, ਨਹੀਂ ਕੋਈ ਨਾ ਟੈਸ਼ਨ ਨਾ ਲਓ ਅੱਛਾ ਹੀ ਪੜ੍ਹਾਵਾਂਗੇ
ਨਹੀਂ-ਨਹੀਂ, ਬਿਲਕੁਲ ਅੱਛਾ ਹੀ ਪੜ੍ਹਾਓਗੇ। ਹੋਰ ਤੁਹਾਡੇ ਬੱਚੇ ਕਿਹੜੀ ਕਲਾਸ ਚ ਆ ਗਏ?
ਮੇਰਾ ਇੱਕ ਫਿਫਥ ਵਿੱਚ ਐ, ਇੱਕ ਥਰਡ ਵਿੱਚ ਐ।
ਅੱਛਾ-ਅੱਛਾ, ਵੱਡੇ ਹੋ ਗਏ ਤੁਹਾਡੇ ਬੱਚੇ ਵੀ, ਛੋਟੇ-ਛੋਟੇ ਵੇਖੇ ਸੀ।
ਹਾਂ-ਹਾਂ, ਵਡੇ ਹੋ ਗਏ ਬਸ ਹੁਣ ਟਾਈਮ ਟਾਈਮ ਵੀ ਫਟਾਫਟ ਲੰਗ ਜਾਂਦਾ, ਪਤਾ ਨੀ ਬੱਚੇ ਛੋਟੇ ਤੋਂ ਵੱਡੇ ਹੋ ਗਏ।
ਹੂੰਅਅ। ਐਮ ਦਾ, ਹੋਰ ਮੁਬਾਰਕਾਂ ਮੈਂ ਸੁਣਿਆ ਤੁਹਾਡੇ ਭਰਾ ਦੇ ਮੁੰਡਾ ਹੋਇਆ। ਹਾਂ, ਮੈਨੂੰ ਵੀ ਦੀਦੀ ਦੱਸਦੇ ਸੀ ਗੁਆਂਢੀਆਂ ਦੀ।
ਹਾਂ।
ਤੇ ਸ਼ਾਇਦ ਗਏ ਹੋਏ, ਮੈਂਨੂੰ ਲੱਗਿਆ ਤੁਸੀਂ ਹੋ ਨੀ ਹਾਲੇ, ਮੈਂ ਦੋ-ਤਿੰਨ ਦਿਨ ਪਹਿਲਾਂ ਵੀ ਆਈ ਸੀ ਤੁਹਾਡੇ ਘਰ।
ਹਾਂ-ਹਾਂ, ਹੋਇਆ ਹਫ਼ਤਾ ਹੀ ਆਈ ਹਾਂ, ਉੱਧਰ ਹੀ ਸੀ, ਆਪਣੇ ਪੇਕੇ ਹੀ ਸੀ, ਭਤੀਜਾ ਹੋਇਆ ਸੀ ਨਾ। ਉੱਥੇ ਗਈ ਹੋਈ ਸੀ ਮੈਂ।
ਅੱਛਾ, ਅੱਛਾ। ਮੈਂ ਵੀ ਤਾਂ ਹੀ, ਮੈਂ ਦੀਦੀ ਨੂੰ ਪੁੱਛਿਆ, ਮੈਂ ਕਿਹਾ ਦੀਦੀ ਮੈਂ ਜਾਵਾਂ, ਤੇ ਗਈ ਤੀ ਮੈਂ ਤੁਹਾਡੇ ਘਰ ਤੁਹਾਡੀ ਸੱਸ ਮਿਲੀ ਗਈ ਸੀ, ਉਹ ਕਹਿੰਦੇ ਉਹ ਤੇ ਹੈ ਨੀ ਹਾਲੇ ਪੇਕੇ ਗਈ ਏ।
ਹਾਂ-ਹਾਂ-ਹਾਂ, ਬਸ ਹਣੇ ਹੋਏ ਮੈਨੂੰ ਵੀ ਅੱਠ-ਦਸ ਦਿਨ ਹੋਏ ਆਏ ਹੋਏ, ਫਿਰ ਘਰ ਦੇ ਕੰਮ-ਕੁੰਮ, ਸਫਾਈਆਂ-ਸਫੁਈਆਂ ਵਗੈਰਾ ਕੀਤੀ ਤੀਆ, ਹੁਣ ਸਕੂਲ ਵੀ ਸ਼ੁਰੂ ਨੇ, ਹਾਂ ਭਰਜਾਇ ਜੀ। ਹਾਂਜੀ, ਭਤੀਜਾ ਵੀ ਠੀਕ ਹੈ, ਹੋ ਗਿਆ ਮਹੀਨੇ ਦਾ, ਹੋ ਗਿਆ ਹੁਣ ਪਰਸੋਂ।
ਅੱਛਾ, ਮਹੀਨੇ ਦਾ ਹੋ ਗਿਆ, ਚਲੋ ਵ ਵਧੀਆ ਗੱਲ ਏ, ਹੂੰਅਅ ਹੋਰ ਲਾਣਾ ਤੁਸੀਂ ਚੱਕਰ, ਲਾਣਾ ਤੁਸੀਂ, ਪੜੋਸ ਚ ਹੋ ਕੇ ਚਲੇ ਜਾਂਦੇ ਹੋ, ਵੀ ਜੇਠਾਣੀ ਦੇ ਘਰ ਆਂਦੇ ਹੋ ਉੱਧਰ ਹੋ ਚਲੇ ਜਾਂਦੇ ਓ, ਇੱਧਰ ਆਂਦੇ ਈ ਨੀ।
ਬਸ, ਅਜਕਲ ਟਾਈਮ ਹੀ ਘੱਟ ਲੱਗਦਾ ਨਾ, ਸਮਾਂ ਈ ਨਹੀਂ ਹੁੰਦਾ ਇਤਨਾ। ਪਹਿਲਾਂ ਉੱਧਰ ਗਿਆ, ਫਿਰ ਘਰ-ਘੁਰਦੇ ਕੰਮ-ਕੁਮ ਹੋ ਗਏ, ਹੁਣ ਬੱਚਿਆਂ ਦੀ ਟਿਊਸ਼ਨ ਵਗੈਰਾ ਹੋ ਜਾਣਗੀਆਂ, ਸਕੂਲ ਖੁੱਲ ਜਾਣਗੇ ਸੋਮਵਾਰ ਜਾਂ ਮੰਗਲਵਾਰ ਤੋਂ ਸਕੂਲ ਖੁੱਲ ਜਾਣਗੇ, ਸਕੂਲ ਜਾਣਾ।
ਹਾਂਜੀ, ਹਾਂਜੀ।
ਹਾਂਜੀ, ਉਹ ਫਿਰ ਉੱਥੇ ਜਾਣਾ ਐ।
ਬਸ ਓਹੀ ਮੈਂਨੂੰ ਬਸ ਫਿਰ ਟਿਊਸ਼ਨ ਦਾਈ ਸੀ, ਮੈਂ ਕਿਹਾ, ਚੱਲ ਮੈਂ ਅੱਜ ਦੀਦੀ ਕੋਲ ਬੈਠੀ ਹੋਈ ਸੀ, ਮੈਂ ਕਿਹਾ, ਚੱਲ ਉਹਨਾਂ ਨੂੰ ਉਹ ਨੀ ਕਰਦੀਆ, ਉਹ ਕਹਿੰਦੇ ਉਹਨਾਂ ਨੂੰ ਕਰ ਲਓ। ਵੀ ਪੜ੍ਹਾਉਦੇ ਵਧੀਆ ਨੇ, ਮੇਰੇ ਬੱਚੇ ਤਾਂ ਕਾਫੀ ਸਾਲਾਂ ਤੋਂ ਉਹਨਾਂ ਕੋਲੀ ਈ ਪੜ੍ਹ ਰਹੇ ਨੇ।
ਹਾਂ-ਹਾਂ, ਉਹ ਤਾਂ ਸ਼ੁਰੂ ਤੋਂ ਮੇਰੇ ਕੋਲ ਈ ਏ।
ਹਾਂਜੀ-ਹਾਂਜੀ। ਬਸ, ਚਲੋ ਐ ਤੁਹਾਡੇ ਕੋਲ ਹਿਲ ਗਏ, ਤੇ ਐ ਵੀ ਹੁਣ ਸਾਰੀ ਉਮਰ ਤੁਹਾਡੇ ਕੋਲ ਹੀ ਪੜ੍ਹਨਾ ਇਹਨਾਂ ਨੇ, ਹੋਰ ਕਿੱਥੇ ਜਾਣਾ ਹੀ ਨੀ। ਬਸ, ਨੰਬਰ ਇਹਨਾਂ ਦੇ ਵਧੀਆ ਆਉਣੇ ਚਾਹੀਦੇ, ਬਸ। ਜੇ ਜਾ ਮੇਰਾ ਮੁੰਡਾ ਥੋੜਾ ਸ਼ਰਾਰਤਾ ਸ਼ ਸ਼ਰਾਰਤਾ ਵੀ ਕਰਦਾ, ਲਾ ਦੇਣਾ, ਕੋਈ ਦਿੱਕਤ ਨੀ, ਮੇਰੀ ਤਰਫ਼ੋਂ ਪੂਰੀ ਛੂਟ ਏ। ਹਾਂ ਜ਼ਿਆਦਾ ਮਛਰੇਗਾ ਤੇ ਤੁਸੀਂ ਕੋਈ ਗੱਲ ਨਹੀਂ। ਆਪਣਾ ਸਮਝ ਕੇ ਇੱਕ ਦੋ ਲਾਹ ਵੀ ਦੇਣਾ।
ਹਾਂ ਹਾਂ ਕੋਈ ਨਹੀਂ ਜੇ ਪੜ੍ਹਦਾ ਬੱਚਾ ਠੀਕ ਹੋਏ ਤਾਂ ਸਗੋਂ ਸ਼ਰਾਤ ਤਾਂ ਵੀ ਠੀਕ ਲੱਗਦੀਆਂ ਬ ਬੱਚਾ ਪੜ੍ਹਨ ਪੜ੍ਹਨ ਵਿੱਚ ਵੀ ਠੀਕ ਹੋਏ ਸਮਝਦਾ ਹੋਏ ਹਾਂ ਹੂੰ। ਕੋਈ ਨਹੀਂ ਅੱਛਾ ਪੜ੍ਹਾਵਾਂਗੇ ਨਹੀਂ ਹੋਏਗਾ ਸਮਝਾਵਾਂਗੇ ਚੰਗਾ।
ਤੇ ਤੁਸੀਂ ਥੋੜਾ ਘੱਟ ਕਰ ਲੈਣਾ ਕੁਛ।
ਚਲੋ ਤੁਸੀਂ ਭੇਜੋ ਤਾਂ ਹਾਂ। ਹਾਂ ਕੋਈ ਨਾ ਤੁਸੀਂ ਭੇਜੋ ਮੈਂ ਘੱਟ ਕਰ ਲਵਾਂਗੇ। ਜੇ ਘੱਟ ਵੱਧ ਹੋਣ ਜੀ ਹੁਣ ਚੈੱਕ ਕਰ ਲਾਂਗੇ ਤੁਸੀਂ ਭੇਜੋ ਤਾਂ ਸਹੀ। ਹਾਂ ਅੱਜ ਇੱਕ ਦੋ ਦਿਨ ਦੇਖੋ ਬੱਚਾ ਵੀ ਪੜ੍ਹ ਕੇ ਦੇਖੇਗਾ ਹਾਂ ਜੀ। ਹਾਂ ਤੁਸੀਂ ਗੱਲ ਕਰਕੇ ਤੁਸੀਂ ਤੁਸੀਂ ਸਾਢੇ ਕੁ ਚਾਰ ਭੇਜ ਦੇਣਾ ਪਰਸੋਂ।
ਹੋਰ ਕਿੰਨੀ ਦੇਰ ਪੜ੍ਹਾਉਂਦੇ ਹੋ?
ਦੋ ਸਵਾ ਦੋ ਤਾਂ ਕਈ ਢਾਈ ਵੀ ਹੋ ਜਾਂਦੇ ਆ। ਕਲਾਸਾਂ ਕਰਕੇ ਹਾਂ ਹਾਂ ਹਾਂ ਹਾਂ ਰਾਤ ਤੋਂ ਸੱਤ ਵਜੇ ਤੱਕ।
ਚਲੋ ਕੋਈ ਨਹੀਂ ਮੈਂ ਕ ਸੋਮਵਾਰ ਭੇਜ ਦੀ ਆਂ ਤੇ ਬੱਸ ਦੇਖ ਲੈਣਾ। ਇਹਨਾਂ ਨੂੰ ਹੁਣ ਤੁਹਾਡੇ ਭਰੋਸੇ ਹੀ ਭੇਜ ਰਹੀ ਹਾਂ ਮੈਂ।
ਚਲੋ ਅੱਛਾ ਜੀ ਠੀਕ ਐ।
ਚਲੋ ਹੁਣ ਲਾਉਣਾ ਚੱਕਰ ਤੁਸੀਂ ਠੀਕ ਹੈ ਆਵਾਂਗੀ ਮੈਂ ਤੇ ਸੋਮਵਾਰ ਆਵਾਂਗੀ ਇਹਨਾਂ ਨੂੰ ਛੱਡਣ ਮਿਲਦੀ ਹਾਂ ਫਿਰ। ਚਲੋ ਠੀਕ ਹੈ। ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।